ਤਿਰੀ ਕਾਲ ਜੀ।
ਸ਼ਾਸਰੀ ਕਾਲ ਕੀ ਹਾਲ ਐ?
ਬਸ ਵਧੀਆ, ਤੁਸੀਂ ਸੁਣਾਓ?
ਨਾ ਜੀ ਵਧੀਆ, ਹੋਰ।
ਹੋ ਰਿਹਾ।
ਮੈਂ ਬਸ ਹੁਣ, ਦਾਲ ਵਗੈਰਾ ਰੱਖਤੀ ਸੀ ਰਾਤ ਦੀ
ਅੱਛਾ, ਇੰਨੀ ਜਲਦੀ ਰੱਖ ਲੈਂਦੇ ਓ।
ਹਾਂ ਬਸ ਸੱਤ ਵੱਜਗੇ, ਵੈਸੇ ਤਾਂ ਮੈਂ ਕਾਫ਼ੀ ਦੇਰ ਦੀ ਰੱਖੀ ਹੋਈ ਸੀ, ਹੁਣ ਤੜਕਾ ਲਗਾਵਾਂਗੀ। ਜਲਦੀ ਖਾ ਲੈਂਦੇ ਆ ਨਾ ਰੋਟੀ ਪਾਪਾ ਤੇ ਉਹਨਾਂ ਕਰਕੇ ਕਰਨੀ ਪੈਂਦੀ ਨਹੀ ਅਸੀਂ ਤਾਂ ਲੇਟ ਖਾਂਦੇ ਹਾਂ, ਬਟ ਪਾਪਾ ਜਲਦੀ ਖਾਂਦੇ ਆ, ਫਿਰ ਉਹਨਾ ਕਰਕੇ ਅਸੀਂ ਜਲਦੀ ਬਣਾ ਲੈਂਦੀਆ
ਅੱਛਾ, ਬਸ ਸਭ ਵਧੀਆ, ਸਭ ਠੀਕ -ਠਾਕ ਵਿਹਲੇ ਬੈਠੇ ਤੁਹਾਡੀ ਯਾਦ ਆ ਰਹੀ ਸੀ ਤੁਸੀਂ ਕਰ ਲਿਆ ਫੋਨ ਅੱਛਾ ਕੀਤਾ ਏ
ਹਾਂ ਮੈਂ ਤੇ ਤਾਂ ਕੀਤਾ ਨਾ ਹੁਣ ਤੁਸੀਂ ਜਾ ਰਹੇ ਹੋ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਹੀ ਕਰ ਲਈਏ ਮਿਲ ਲਓ ਇੱਕ ਵਾਰੀ ਤੁਸੀਂ ਫੇਰ ਚਲੇ ਜਾਣਾ ਡੀਪਸ ਅ ਬੇਟੀ ਕੋਲ
ਹਾਂਜੀ- ਹਾਂਜੀ ਬਸ ਜਾ ਰਹੇ ਹਾਂ, ਪ੍ਰੋਗਰਾਮ ਤੇ ਬਣ ਗਿਆ ਮੈਂ ਤੇ ਬੜੀ ਕੋਸ਼ਿਸ਼ ਕੀਤੀ ਸੀ ਕਿ, ਥੋੜਾ ਜਿਹਾ ਲੇਟ ਜਾਵਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਘਰ ਛੋਟਾ ਬੱਚਾ ਹੈ ਤੇ ਉਹਦੇ ਨਾਲ ਥੋੜਾ ਔਖਾ ਹੋ ਜਾਂਦਾ ਹੈ ਹ ਤਾਂ ਕਿ ਹਾਂ ਕਿਉਂਕਿ ਤੁਹਾਨੂੰ ਪਤਾ ਨੂੰਹ ਹੈ ਇਹ ਤੇ ਛੋਟਾ ਬੇਬੀ ਹੈ ਤੇ ਫਸਟ ਟਾਈਮ ਉਹਦਾ ਪਹਿਲਾ ਬੇਬੀ ਹੈ ਤੇ ਥੋੜਾ ਔਖਾ ਖਾ ਜਾਂਦਾ ਉਹਨੂੰ ਵੀ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
ਤਾਂ ਹੁਣ ਦੇਖੋ ਜਾ ਤੇ ਰਹੇ ਹੈ ਹੁਣ ਬੇਟੀ ਬੁਲਾ ਰਹੀ ਆਓ ਆਓ ਚਲੋ ਹੋ ਆਉਂਦੇ ਆ ਚਲੋ ਕੋਈ ਗੱਲ ਨੀ
ਨਹੀਂ ਨਹੀਂ ਹੋ
ਸਮਝਦਾਰ ਹੈ ਐਸੀ ਗੱਲ ਨਹੀਂ ਹੈ ਨੂੰਹ ਵੀ ਸਮਝਦਾਰ ਹੈ ਸਭ ਸੰਭਾਲ ਲਏਗੀ ਪਰ ਫਿਰ ਵੀ ਆਪਣੇ ਨੂੰ ਹੁੰਦਾ ਰਹਿੰਦਾ ਨਾ, ਕੀ ਪਤਾ ਨੀ ਕਿਸ ਤਰ੍ਹਾਂ ਕਰਨਗੇ ਬੱਚੇ, ਹੋਰ ਤੁਸੀਂ ਸੁਣਾਓ ਤੁਸੀਂ ਸਾਰਾ ਦਿਨ ਤੁਹਾਡਾ ਤੁਹਾਡਾ ਵੀ ਛੋਟਾ ਬੇਬੀ ਹੈਗਾ ਵੇ ਸਾਰਾ ਦਿਨ ਫਿਰ ਕਿਸ ਤਰ੍ਹਾਂ ਹੁੰਦਾ ਉਹਦੇ ਨਾਲ ਐਡਜਸਟਮੈਂਟ ਸਾਰਾ ਤੁਹਾਡੀ
ਮੇਰਾ ਤਾਂ ਏਦਾਂ ਨਾ ਮੇਰਾ ਤੇ ਚਲੋ ਮੰਮਾ ਪਾਪਾ ਵੀ ਮੇਰੇ ਨਾਲ ਹੁੰਦੇ ਆ ਤੇ ਅਸੀਂ ਤੈਨੂੰ ਹੀ ਉਹਨੂੰ ਮਿਲ ਕੇ ਸੰਭਾਲ ਲੈਂਦੇ ਹਾਂ ਸਵੇਰੇ ਉੱਠਦੀ ਹੈ ਪਹਿਲੇ ਤਾਂ ਆਪਣੀ ਉਹ ਹੁਣ ਤਾਂ ਚਲੋ ਸੋਲਿਡਸ ਤੇ ਆ ਗਈ ਹੈ ਨਾ ਉਹ ਤੇ ਥੋੜਾ ਮੈਨੂੰ ਰਿਲੀਫ ਹੋ ਗਿਆ ਇੱਕ ਵਾਰੀ ਮੈਨੂੰ ਜਦੋਂ ਸੋਲਿਡ ਦੇ ਦਿੰਨੀ ਆ ਤੇ ਥੋੜ੍ਹਾ ਜਿਹਾ ਓ ਟਾਈਮ ਆਪਣਾ ਨਿਕਾਲ ਲੈਂਦੀ ਓਹਦੇ ਨਾਲ। ਤੇ ਬਸ ਫੇਰ ਇਕ ਹਾਂ-ਹਾਂ ਹੁਣ ਮੈਨੂੰ ਦੇਣ ਲਾਗੇ ਹੁਣ ਸਿਕਸ ਮੰਥ ਹੋ ਗਏ ਨਾ ਓਹਦੇ ਕੰਪਲੀਟ। ਤੇ ਫੇਰ ਹੁਣ ਅਸੀਂ ਉਨੂੰ ਦੇਣਾ ਸ਼ੁਰੂ ਕਰਤਾ ਹਜੇ ਜਿਆਦਾ ਨੀ ਦੇ ਰਹੀ ਮੈਂ ਮਤਲਬ ਬਿਲ ਕਲੋਵਰ ਨੀ ਦੇ ਰਹੀ ਬਸ ਟੂ ਟਾਈਮਜ਼ ਅ ਡੇ ਦੇ ਰਹੀ ਆ।
ਅੱਛਾ ਤੇ ਤੁਸੀਂ ਫੇਰ ਡਾਕਟਰ ਨੂੰ ਪੁੱਛ ਲਿਆ ਸੀ? ਦੇਣ ਵਾਸਤੇ ਵੀ ਕਦੋਂ ਦੇਣਾ ਸ਼ੁਰੂ ਕਰਨਾ ਕੀ ਕਰਨਾ।
ਹਾਂਜੀ-ਹਾਂਜੀ ਡੋਕਟਰ ਨੂੰ ਪੁੱਛ ਕੇ ਈ ਮੈਂ ਦਿੱਤਾ। ਉਹਨਾਂ ਨੇ ਕਿਆ ਸੀ ਕਿ ਅਬ ਦੇਨਾ ਇਸ ਕੋ ਸ਼ੁਰੂ ਕਰ ਦੋ। ਏਨੂੰ ਓਹਨਾਂ ਨੇ ਕਿਆ ਕਿ ਲਾਈਕ ਤੁਸੀਂ ਦਈ ਨੂੰ ਥੋੜਾ ਜਾ ਬੀਟ ਕਰਕੇ ਨਾ ਥੋੜਾ ਪਾਣੀ ਪਾ ਕੇ ਓਰੀ ਦੁੱਧ ਦੀ ਦੁੱਧ ਵਰਗੀ ਕੋਂਸਿਸਸੈਂਸੀ ਕਰ ਲੋ ਥੋੜ੍ਹੀ ਜੀ ਮਤਲਬ ਓਹ ਤੋਂ ਥਿੱਕ ਹੋ ਜਾਏ। ਓਹਦੇ 'ਚ ਕੇਲਾ ਵਗੈਰਾ ਪਾ ਕੇ ਦੋ ਓਦੇ ਨਾਲ ਅਛੀ ਮਤਲਬ ਕੇ ਦੀ ਹੈਲਥ ਬਣੇਗੀ ਔਰ ਪੇਟ ਵੀ ਅੱਛਾ ਰਹੇਗਾ। ਪਟੈਟੋ ਦੋ, ਸੂਜੀ ਦੋ ਐ ਸਭ ਚੀਜ਼ਾਂ ਓਹਨਾਂ ਨੇ ਕਈਆਂ ਪਰ ਮੈਂ ਹਜੇ ਸਲੋਅ-ਸਲੋਅ ਦੇ ਰਹੀ ਆਂ ਥੋੜ੍ਹਾ ਵਨ ਬਾਏ ਵਨ।
ਅੱਛਾ ਠੀਕ ਐ ਠੀਕ ਐ। ਤੇ ਥੋੜਾ ਬੇਬੀ ਫਿਰ ਲੈ ਲੈਂਦਾ ਸਭ ਕੁਛ ਸਹੀ ਤਰ੍ਹਾਂ ਮਤਲਬ ਓਹਨੂੰ ਕੋਈ ਪਰੇਸ਼ਾਨੀ ਤੇ ਨੀ ਹੁੰਦੀ ਜਿਸ ਤਰ੍ਹਾਂ ਫਸਟ ਟਾਈਮ ਬੱਚੇ ਨੂੰ ਕੁੱਛ ਖਵਾਣਾ ਤਾਂ ਬੱਚਾ ਥੋੜ੍ਹਾ ਪਰੇਸ਼ਾਨ ਵੀ ਕਰਦਾ ਕਿਉਂਕਿ ਓਹਨੂੰ ਤੇ ਹੈ ਜਾਚ ਈ ਨੀ ਕਿਸ ਤਰ੍ਹਾਂ ਖਾਣਾ ਐ।
ਹਾਂ-ਹਾਂ, ਥੋੜਾ ਥੋੜਾ ਕਰਦੀ ਐ। ਪਰ ਮੈਂ ਨਾ ਇੱਕ ਮੈਂ ਰੱਖਦੀ ਆ, ਕਿ ਮੈ ਇਨੂੰ ਟੇਸਟ ਜ਼ਰੂਰ ਕਰਵਾਣਾ ਓ ਚੀਜ਼। ਓ ਨਾ ਮੂੰਹ ਅੱਗੇ ਪਿੱਛੇ ਕਰੇਗੀ ਕਿ ਨਈ-ਨਈ-ਨਈ, ਬਟ ਮੈਂ ਕੀ ਐ ਕਿਸੇ ਨਾ ਕਿਸ ਤਰੀਕੇ ਨਾਲ ਓਨੂੰ ਥੋੜ੍ਹਾ ਜਿਹਾ, ਪੈਲੇ ਇੰਟਰਟੇਨ ਕਰਦੀ ਹਾਂ। ਫੇਰ ਓਨੂੰ ਮੈਂ ਥੋੜਾ ਜਾ ਮੂੰਹ ਲਗਾ ਦਿੰਦੀ ਕਿ ਹਾਂ, ਓਨੂੰ ਪਤਾ ਲੱਗ ਗਿਆ ਕੀ ਟੇਸਟ ਐ। ਫੇਰ ਓ ਥੋੜਾ-ਥੋੜਾ ਖਾਣਾ ਸ਼ੁਰੂ ਕਰਦੀ ਐ, ਕੁਛ ਚੀਜ਼ਾਂ ਹੈ ਜੋ ਨਾ ਪਸੰਦ ਐ, ਨਈ ਖਾਂਦੀ।
ਅੱਛਾ! ਹੁਣੇ ਤੋਂ, ਮਤਲਬ ਹੁਣੇ ਤੋਂ ਓਨੂੰ ਪਤਾ ਕੀ ਮੈਨੂੰ ਪਸੰਦ ਨਈ ਐ।
ਬਿਲਕੁੱਲ ਓਨੂੰ ਨਾ ਮਤਲਬ ਆਪਣੇ ਲਿਪਸ ਬਿਲਕੁਲ ਲੌਕ ਕਰ ਲੇਗੀ ਓ, ਕਿ ਮੈਂ ਨਈ ਖਾਨਾ। ਐਨੀ ਓ ਸਿਆਣੀ ਹੋਗੀ ਏ।
ਹਾਂ ਹਾਂ, ਅੱਛਾ ਨਈ ਐ ਜੇੜੀ ਤੁਸੀਂ ਗੱਲ ਕਈ ਏ ਕਿ ਬੱਚੇ ਨੂੰ ਟੇਸਟ ਕਰਵਾਣਾ ਚੀਜ਼, ਫੇਰ ਬੱਚਾ ਮੂੰਹ ਖੋਲਦੈ ਐ ਤੇ ਮੈਂ ਕਾਫ਼ੀ ਲੋਕਾਂ ਦੇ ਦੇਖਿਐ, ਕੀ ਓ ਮੇਰੇ ਕੋਈ ਨੌਨ ਹੈਗੇ ਨੇ ਤੇ ਓ ਕੀ ਕਰਦੇ ਸੀ ਬੱਚੇ ਇਸ ਤਰ੍ਹਾਂ ਖਦੇ ਖਾਂਦੇ ਈ ਨੀ ਕੁੱਛ ਵੀ, ਮਤਲਬ ਇੱਕ ਸ਼ੈਦ ਬੱਚਿਆਂ ਨੂੰ ਪਤਾ ਨੀ ਕੀ ਅਸੀਂ ਕੁੱਛ ਖਾਣਾ, ਕਿਊ ਕੀ ਕਰਦੇ ਜਬਰਦ ਸਤੀ ਓਨਾ ਦਾ ਮੂੰਹ ਖੋਲ ਕੇ ਨਾ, ਤੇ ਓਨਾਂ ਦਾ ਮੂੰਹ ਲਗਾ ਦਿੰਦੀ ਸੀ ਚੀਜ਼ ਥੋੜੀ ਜੀ। ਤੇ ਹੁਣ ਜਿਸ ਤਰ੍ਹਾਂ ਈ ਮੂੰਹ ਲੱਗ ਗਈ ਨਾ, ਹਾਂ ਟੇਸਟ ਲੱਗ ਗਿਆ ਨਾ ਬੱਚੇ ਨੂੰ ਤੇ ਫੇਰ ਬੱਚਾ ਆਪਣੇ ਆਪ ਈ ਮੂੰਹ ਖੋਲ ਲੈਂਦਾ ਸੀ, ਤੇ ਸਗੋਂ ਮੈਂ ਹੁਨ ਪੁੱਛਿਆ, ਕਿਉਂਕਿ ਮੈਨੂੰ ਤੇ ਏਨੀ ਆਦਤ ਵੀ ਨਈ ਸੀ ਨਾ ਬੱਚੇ ਨੂੰ ਇਸ ਤਰਾਂ ਜਬਰਦਸਤੀ ਖਿਲਾਣ ਦੀ, ਤੇ ਮੈਂ ਫੇਰ ਓਨੂੰ ਪੁੱ ਛਿਆ, ਮੈਂ ਕਿਆ ਬੀ ਤੂੰ ਐਸ ਤਰ੍ਹਾਂ ਕਿਉਂ ਕਰਦੀ ਏ? ਕੈਂਦੀ ਕੀ ਬੱਚੇ ਨੂੰ ਟੇਸਟ ਕਰਵਾਣਾ ਹੁੰਦੈ ਕੋਈ ਚੀਜ਼। ਬੱਚੇ ਨੂੰ ਪਤਾ ਐ ਨਾ, ਬਈ ਮੈਂ ਖਾਣੀ ਐ ਚੀਜ਼। ਤੇ ਟੇਸਟ ਓਨੂੰ ਆਏਗਾ ਅੱਛਾ ਲੱਗੇਗਾ, ਤੇ ਓ ਆਪੇ ਮੂੰਹ ਖੋਲੇਗਾ। ਮੈਂ ਕਿਆ, ਅੱਛਾ ਠੀਕ ਐ, ਆਜ ਕੱਲ੍ਹ ਦੀਆਂ ਮਾਵਾਂ ਬੋ ਸਮਝਦਾਰ ਨੇ।
ਨਈ-ਨਈ, ਹਾਂ ਈ ਆ। ਸਾਨੂੰ ਵੀ ਡੋਕਟਰ, ਨਈ-ਨਈ ਹੁਣ ਡੋਕਟਰ ਵੀ ਸਮਝਾਦੇ ਨੇ ਕੀ ਇੱਕ ਵਾਰੀ ਪੇਰੈਂਟਸ ਨੂੰ ਐ ਇਨੀਸ਼ੀਏਟਿਵ ਲੈਣਾ ਪੈਂਦੈ, ਕਿ ਇੱਕ ਵਾਰੀ ਸਾਨੂੰ ਆਪਣੇ ਵੱਲੋਂ ਪੂਰਾ ਹੰਡਰਡ ਪਰਸੈਂਟ ਦੇਣਾ ਕਿ ਅਸੀਂ ਓਨੂੰ ਟੇਸਟ ਕਰਵਾਣਾ, ਉਸ ਤੋਂ ਬਾਦ ਬੱਚਾ ਅਗਰ ਸੱਚੀ ਨਈ ਖਾਣਾ ਚਾਂਦਾ ਨਾ ਫੇਰ ਜ਼ਬਰਦਸਤੀ ਨਈ ਕਰਨੀ। ਪਰ ਆਪਣਾ ਇੱਕ ਹੰਡਰਡ ਪਰਸੈਂਟ ਦੇਣਾ, ਕਿ ੳਹਦੇ ਮੂੰਹ ਲਗਾਣੀ ਐ ਚੀਜ਼ ਓ ਠੀਕ ਐ। ਖਾ ਰਿਐ, ਜੇ ਨਈ ਖਾ ਰਿਆ ਫੇਰ ਨੀ ਜ਼ਬਰਦਸਤੀ ਕਰਨੀ, ਕਿਉਂਕਿ ਫਿਰ ਬੱਚਾ ਚਿੜ ਜਾਏਗਾ। ਫੇਿਰ ਉਹ ਪੂਰਾ ਦਿਨ ਕੋਈ ਚੀਜ਼ ਨਹੀ ਖਾ ਪਾਏਗਾ, ਉਹਨੂੰ ਲੱਗੇ ਕਿ ਸ਼ਾਇਦ ਮੰਮੀ ਉਹੀਓ ਖਵਾਈ ਜਾਂਦੀ ਪਈਏ। ਉਹਦੇ ਇੱਕ ਦਿਮਾਗ 'ਚ ਨਾ ਉਹ ਚੀਜ਼ ਬਣ ਜਾਏਗੀ। ਫਿਰ ਉਹ ਕੁਛ ਵੀ ਨੀ ਈਜ਼ੀ ਖਾਏਗਾ, ਇਸ ਕਰਕੇ ਮੈਂ ਈਜ਼ੀ ਰਹਿੰਦੀ ਹਾਂ ਉਹਦੇ ਨਾਲ ਜੋ ਬ ਪਸੰਦ ਕਰਦੀ ਹੈ ਉਹਨੂੰ ਹੀ ਮੈਂ ਉਹਨੂੰ ਰਿਪੀਟ ਖਵਾ ਦਿੰਦੀ ਹਾਂ।
ਹ, ਤੇ ਇੱਕ ਗੱਲ ਦੱਸੋ? ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਕਿ ਬੱਚੇ ਦਾ ਪੇਟ ਭਰ ਗਿਆ? ਮਤਲਬ ਉਹ ਐਸਾ ਕੀ ਕਰਦੀ ਹੈ, ਕਿ ਤੁਹਾਨੂੰ ਲੱਗਦਾ ਕਿ ਬਸ ਇਹਨੂੰ ਹੁਣ ਨਹੀਂ ਖਾਣਾ, ਕੁਛ ਐਸਾ ਕੁਛ ਕਰਦੀ ਹੈ ਉਹ?
ਹਾਂ, ਉਹ ਜਦੋਂ ਉਹਦਾ ਮਤਲਬ ਫੁੱਲ ਹੋ ਜਾਂਦਾ ਹੈ ਨਾ ਤੇ ਉਹ ਆਪਣੇ ਮੂੰਹ 'ਚੋਂ ਬਾਹਰ ਕੱਢ ਦਿੰਦੀ, ਬਰ ਕਰੀ ਨਾ ਮਤਲਬ ਇੱਦਾਂ ਦਾ ਇੱਕ ਫੇਸ ਬਣਾਉਂਦੀ ਹੈ ਤੇ ਉਹ ਬਸ ਬਾਹਰ, ਉਹ ਹੁਣ ਅ ਅੰਦਰ ਜਾਣਾ ਹੀ ਨਹੀਂ ਉਹਦੇ, ਉਹਨੂੰ ਜਾਂ ਤੇ ਉਹਨੂੰ ਮੂੰਹ 'ਚ ਰੱਖਣਾ ਬਾਹਰ ਆ ਜਾਏਗਾ, ਇਸ ਤਾ ਇਸ ਤਾ ਇਸ ਤ੍ਹਾਂ ਮੈਂ ਸਮਝ ਜਾਂਦੀ ਕਿ ਬਸ ਹੁਣ ਇਹਦਾ ਹੋ ਗਿਆ। ਫੇਿਰ ਮੈਂ ਉਹਨੂੰ ਹੋਰ ਨ ਖਵਾਉਂਦੀ ਹਾਂ, ਬਟ ਐਵੇ ਕਿ ਉਹਦੇ ਨਾਲ, ਨਾਲ ਉਹਨੂੰ ਦੁੱਧ ਚਾਹੀਦਾ, ਦੁੱਧ ਨੀ ਮਤਲਬ ਬੱਚਾ ਛੱਡਦਾ, ਦੁੱਧ ਉਹਨੂੰ ਉਹ ਤਾਂ ਸ਼ੁਰੂ ਤੋਂ, ਜਿਸ ਤਰਾਂ ੳਹਨੂੰ ਹੈਬਿਟ ਹੋ ਗਈ ਹੋਈ ਹੈ।
ਹੂੰ, ਨਹੀਂ ਮਤਲਬ ਦੁੱਧ ਨਾਲ ਕਿਸ ਤਰ੍ਹਾਂ ਮਤਲਬ
ਜਿਸ ਤਰ੍ਹਾਂ ਓ ਥੋੜ੍ਹਾ ਸੋਲਿਡ ਲੈਂਦੀ ਆ ਨਾ ਮੈਂ ਉਹਨੂੰ ਜਿਸ ਤਰ੍ਹਾਂ ਦੇ ਤਾ ਥੋੜਾ ਸਾਂ ਤੇ ਉਸ ਤੋਂ ਬਾਅਦ ਉਹ ਉਹਨੇ ਥੋੜੇ ਦੇਰ ਬਾਅਦ ਰੋਣ ਸ਼ੁਰੂ ਕਰ ਦੇਣਾ। ਉਸ ਤੋਂ ਬਾਅਦ ਫਿਰ ਮੈ ਉਹਨੂੰ ਜ਼ਿਆਦਾ ਨੀ ਸਿਕਸਸਟੀ ਐਮ ਐਲ ਦੁੱਧ ਬਣਾ ਕੇ ਦੇ ਦਿੰਦੀ ਆ ਕਿਉਂਕਿ ਪੇਟ ਉਹਦਾ ਓਵਰਆਲ ਭਰਿਆ ਹੁੰਦਾ ਬਟ ਉਹਨੂੰ ਇੱਕ ਹੁੰਦੀ ਆ ਨਾ ਕਿ ਲਾਈਕ ਮੇਰਾ ਦੁੱਧ ਰਹਿ ਗਿਆ ਦੁੱਧ ਤਾਂ ਮੈਂ ਪੀਣਾ ਸੀ। ਟੇਸਟ ਰਹਿ ਜਾਂਦਾ ਜਿਸ ਤਰ੍ਹਾਂ ਬੱਚੇ ਨੂੰ
ਅੱਛਾ ਅੱਛਾ, ਉਹੀ ਆ ਨਾ ਵੀ ਅਹ ਜਾਂ ਫਸਟ ਡੇਅ ਤੋਂ ਹੀ ਬੱਚੇ ਨੂੰ ਦੁੱਧ ਦਿੱਤਾ ਗਿਆ। ਇੱਕ ਲਿਕੋਅਡ ਉਹਨੂੰ ਪਤਾ ਕੀ ਮੈਂ ਪੀਣਾ। ਤੇ ਫ਼ਿਰ ਉਹਨੂੰ ਸ਼ਾਇਦ ਇਹੀ ਲੱਗਦਾ ਹੋਏਗਾ। ਕਿ ਮੈਂ ਅਗਰ ਕੁਛ ਖਾ ਵੀ ਲਿਆ ਲੇਕਿਨ ਮੇਰਾ ਓ ਰਹਿ ਗਿਆ।
ਓ ਰਹਿ ਗਿਆ ਹਾਂ।
ਹੋਏਗਾ।
ਉਹ ਉਹ ਇੱਕ ਬ੍ਰੇਨ ਦੀ ਇੱਕ ਚੀਜ਼ ਬਣ ਜਾਂਦੀ ਕੀ ਹਾਂ ਵੀ ਓ ਸ਼ਾਇਦ ਉਹਦੇ ਨਾਲ ਹੀ ਮੇਰਾ ਪੇਟ ਭਰੇਗਾ ਉਹਦੇ ਨਾਲ ਮੈਂ ਸੈਟ ਸੀਫਾਈ ਹੋਵਾਂਗੀ ਮੈਂ ਵੀ ਉਹਨੂੰ ਦੇ ਦਿੰਦੀ ਆ ਕਿਉਂਕਿ ਦੁੱਧ ਤਾਂ ਓਂਨੂੰ ਦੇਣਾ ਹੀ ਦੇਣਾ ਨਾਲ ਤੇ ਮੈਂ ਇੱਕ ਨਾ ਉਹਨੂੰ ਓ ਦਿੰਦੀ ਆ ਸੂਜੀ ਦਾ ਬਣਾ ਕੇ ਉਹਦੇ ਨਾਲ ਤੇ ਮੈਨੂੰ ਪਤਾ ਕਿੱਦਾਂ ਦੁੱਧ ਦਿੰਦੀ ਆ ਇੱਕ ਹੱੱਥ ਚ ਬੋਟਲ ਇੱਕ ਹੱਥ ਚ ਸੂਜੀ ਵਾਲਾ ਬੋਟਲ ਹੁੰਦੀ ਮਤਲਬ ਦੋ ਬੋਟਲ ਹੱਥ ਚ ਹੁੰਦੀਆਂ।
ਤੇ ਸੂਜੀ ਥੋੜ੍ਹੀ ਮੋਟੀ ਮੋਟੀ ਨੀ ਹੁੰਦੀ। ਕਿਉਂਕਿ ਬੱਚਾ ਫਿਰ ਲਿਕੁਇਡ ਡਾਇਟਸ ਬੱਚੇ ਨੂੰ ਤਾਂ ਦੇਣਾ ਲਿਕੁਇਡ ਥੋੜ੍ਹਾ ਜਾ
ਤੇ ਓ ਮਤਲਬ ਸੂਜੀ ਥੋੜ੍ਹੀ ਮੋਟੀ ਜੀ ਨਹੀਂ ਹੁੰਦੀ। ਖਾਇਆ ਜਾਂਦਾ ਬੱਚੇ ਕੋਲੋਂ
ਨਈ ਨਈ ਮੈਂ ਨਾ ਮੋਟੀ ਨੀ ਦਿੰਦੀ ਉਹਨੂੰ ਮੈਂ ਉਹਨੂੰ ਅੱਛੇ ਤਰੀਕੇ ਨਾਲ ਬਲੈਂਡ ਡ ਦੇ ਨਾਲ ਓਹਦੀ ਇੰਨੀ ਸੋਫਟ ਪਿਊਰੀ ਬਣਾ ਦਿੰਦੀ ਆ ਨਾ। ਮੈਂ ਉਹਨੂੰ ਪਹਿਲੇ ਜਦੋਂ ਡਰਾਈ ਹੁੰਦੀ ਆ ਨਾ ਤਾਂ ਵੀ ਉਹਨੂੰ ਮੈਂ ਗ੍ਰਾਇੰਡ ਕਰ ਦਿੰਦੀ ਆ ਉਸ ਤੋਂ ਬਾਅਦ ਜਦੋਂ ਉਹਨੂੰ ਮੈਂ ਅਹ ਬੋਇਲ ਕਰਦੀ ਆ ਉਸ ਤੋਂ ਬਾਅਦ ਵੀ ਫਿਰ ਅੱਛੀ ਤਰੀਕੇ ਨਾਲ ਗ੍ਰਾਇੰਡ ਕਰਕੇ ਉਹਦੀ ਪਿਊਰੀ ਬਣਾ ਕੇ ਫੇਰ ਦਿਨੀ ਆ ਫੇਰ ਤਾਂ ਬਿਲਕੁਲ ਏਦਾਂ ਦੀ ਸਮੂਥ ਹੋ ਜਾਂਦੀ ਐ ਬੱਚਾ ਈਜ਼ੀਲੀ ਖਾ ਲੈਂਦਾ।
ਬਾਈ ਦੇਖੋ ਤੁਸੀਂ ਤਾਂ ਬਹੁਤ ਤੁਸੀਂ ਤਾਂ ਬਹੁਤ ਅੱਛੀ ਤਰ੍ਹਾਂ ਬੱਚੇ ਨੂੰ ਖਵਾਂਦੇ ਓ। ਮੈਨੂੰ ਸਗੋਂ ਆਈਡੀਆ ਮਿਲ ਗਿਆ ਮੈਂ ਵੀ ਆਪਣੀ ਨੂੰਹ ਨੂੰ ਕਹਾਂਗੀ ਤੁਹਾਡੇ ਨਾਲ ਗੱਲ ਕਰੇਗੀ ਤੇ ਤੁਸੀਂ ਉਹਨੂੰ ਦੱਸ ਦੇਣਾ ਸਭ ਕੁਛ ਤੇ ਅੱਛਾ ਇੱਕ ਗੱਲ ਹੋਰ ਦੱਸੋ ਮੈਨੂੰ ਕਿ ਜਿਸ ਤਰ੍ਹਾਂ ਬੱਚੇ ਨੂੰ ਤੁਸੀਂ ਉਹਨੂੰ ਦੇਖੋ ਬੋਟਲ ਲਾਣ ਤੇ ਫੀਡ ਕਰਾਂਦੇ ਹੋਵਗੇ ਨਾ। ਬੋਟਲ ਨਾਲ ਹੁਣ ਐ ਜਿਹੜੀ ਚੀਜ਼ਾਂ ਤੁਸੀਂ ਉਹਨੂੰ ਖਵਾ ਰਹੇ ਓ ਉਹਦੇ ਵਾਸਤੇ ਵੀ ਤੁਸੀਂ ਕੁਛ ਤੇ ਇਸਤੇਮਾਲ ਕਰ ਰਹੇ ਓ ਕੋਈ ਚਮਚ ਜਾਂ ਕੁਛ ਤੇ ਇਹਦੇ ਬੱਚੇ ਦੀ ਸਾਫ਼ ਸਫ਼ਾਈ ਦਾ ਵੀ ਧਿਆਨ ਰੱਖਣਾ ਪੈਂਦਾ ਹੈਏਗਾ ਨਾ ਜਾਂ ਬੋਟਲਸ ਸਟੇਸਲਾਈਜ਼ ਕਰਨਾ ਕੁੱਛ ਤੇ ਕਿਸ ਤਰ੍ਹਾਂ ਕਰਦੇ ਓ ਕੁਛ ਸਟੀਲਾਈਜ਼ਰ ਲਿਆਂਦਾ ਜਾਂ ਮਤਲਬ ਘਰ ਹੀ ਕੁੱਛ
ਮੈਂ ਮੈਂ ਤਾਂ ਹੁਣ ਵੈਸੇ ਹੁਣ ਲਿੱਤਾ ਸਟਲਾਈਜ਼ਰ ਕਰਨਾ ਮੈਂ ਨਾ ਗਰਮ ਪਾਣੀ ਪ੍ਰੋਪਰ ਬੋਇਲ ਕਰਕੇ ਨਾ। ਤੇ ਉਹਦੀ ਬੋਟਲਸ ਉਹਦੇ ਵਿੱਚ ਰੱਖ ਦਿੰਦੀ ਸੀ ਬੋਟਲਸ ਨੀ ਬੋਇਲ ਕਰਦੀ। ਪਾਣੀ ਪੂਰਾ ਗਰਮ ਕਰਕੇ ਫਿਰ ਬੋਟਲਸ ਰੱਖ ਦਿੰਦੀ ਆਂ ਤੇ ਉਹਦੇ ਟੋਇਜ਼। ਵਿੱਚ ਹੀ ਰੱਖ ਦਿੰਦੀ ਆ।
ਓਕੇ ਓਕੇ ਕਿਉਂਕਿ ਮੈਨੂੰ ਇਸੇ ਚੀਜ਼ ਦਾ ਡਾਊਟ ਐ। ਅਸੀਂ ਲੋਕ ਕੀ ਕਰਦੇ ਸੀ ਵੀ ਸਾਨੂੰ ਤੇ ਸਾਡੇ। ਟਾਈਮ ਸਾਨੂੰ ਇੰਨੀ ਸਮਝ ਨਹੀਂ ਸੀ ਹੈਗੀ ਤੇ ਓ ਅਸੀਂ ਕੀ ਕਰਦੇ ਸੀ। ਪਾਣੀ ਰੱਖਤਾ ਵਿੱਚ ਬੋਤਲਾਂ ਪਾ ਕੇ ਰੱਖ ਦਿੱਤੀਆਂ ਤੇ ਉਹ ਪਤਾ ਕਈ ਵਾਰੀ ਕੀ ਹੁੰਦਾ। ਅਸੀਂ ਉਹ ਬੋਟਲਸ ਨਾ ਖ਼ਰਾਬ ਹੋ ਜਾਂਦੀਆਂ ਸੀ।
ਹਾਂ ਓ ਚਿਪਕ ਜਾਂਦੀ ਆ ਨਾ ਜਦੋਂ ਪਾਣੀ ਖ਼ਤਮ ਹੋ ਜਾਂਦਾ।
ਹਾਂ, ਤੁਸੀਂ ਇਹ ਸਹੀ ਕਰ ਰਹੇ ਓ ਕਿ ਪਹਿਲੇ ਪਾਣੀ ਨੂੰ ਚੰਗੀ ਤਰ੍ਹਾਂ ਬੋਇਲ ਕਰਕੇ। ਤੇ ਫੇਰ ਕੀ ਗੈਸ ਬੰਦ ਕਰ ਦਿੰਦੇ ਓ।
ਜੀ-ਜੀ ਫੇਰ ਗੈਸ ਬੰਦ ਕਰ ਦਿੰਦੇ ਆ ਫੇਰ ਮੈਂ ਬੋਟਲ ਅੱਛੇ ਤਰੀਕੇ ਨਾਲ ਪਾ ਦਿੰਦੀ ਹਾਂ ਓਦੇ ਵਿੱਚ ਟੋਇਜ਼ ਵੀ। ਪਾ ਦਿੰਦੀ ਆ ਜਿਹੜੇ ਤੀਥਰ-ਵੀਥਰ ਹੁੰਦੇ ਆ। ਤੇ ਓਇਓ ਉਨੂੰ ਫਿਰ ਮੈਂ ਦੇ ਦੇਨੀ ਆ।
ਤੁਸੀਂ ਓਦਾ ਮਤਲਬ ਧਿਆਨ ਰੱਖਦੇ ਹੋ ਸਾਫ਼ ਸਫ਼ਾਈ ਦਾ ਸਭ ਕੁੱਛ ਫੇਰ ਨਵਾਣਾ-ਤੁਵਾਣਾ ਵੀ। ਫੇਰ ਰੋਜ਼ ਈ ਨਵਾਓਦੇ ਹੋਵੋਗੇ ਬੱਚੇ ਨੂੰ।
ਹਾਂ ਰੋਜ਼ ਨਵਾ ਦਿੰਦੇ ਆ, ਓ‌ ਓ ਕਦੀ ਮੰਮਾ ਨਵਾ ਦਿੰਦੇ ਐ। ਕਦੀ ਮੈਂ ਨਵਾ ਦਿੰਦੀ ਹਾਂ। ਜਿਹਨੂੰ ਜਦੋਂ ਟਾਈਮ ਲੱਗ ਗਿਆ ਨਾ ਅਸੀਂ ਉਹਨੂੰ ਨਵਾ ਦਿੰਦੇ ਆ ਬਸ। ਮਾਲਿਸ਼-ਮੁਲਿਸ਼ ਕਰਕੇ ਹੁਣ ਤਾਂ
ਚਲੋ। ਫੇਰ ਤੁਸੀਂ ਮਤਲਬ ਕਾਫੀ ਅੱਛੀ ਤਰ੍ਹਾਂ ਓਦੇ ਕੱਪੜਿਆਂ ਦਾ ਵੀ ਧਿਆਨ ਰੱਖ ਦੇ ਹੋਵੇਗੇ ਸਾਫ਼-ਸਫ਼ਾਈ ਦਾ
ਹੋਰ ਬਿਲਕੁਲ ਉਹ ਪ੍ਰੋਪਰ ਓਦੇ ਕੱਪੜੇ ਨਾ ਡਿਟੋਲ ਚ ਇੱਕ ਵਾਰੀ ਮੈਂ ਪੈਲੇ ਕੱਢ ਕੇ ਨਾ ਸਾਦੇ ਡਿਟੋਲ ਚੋਂ ਤੇ ਫੇਰ ਓਦੇ ਫਿਰ ਮੈਂ ਵਾਸ਼ ਕਰ ਦਿੰਦੀ ਓਦੇ ਲਈ ਵੀ ਮੈਂ ਨਾ ਡਿ ਟਰਜਨ ਲਿਆਂਦਾ ਹੋਯਾ।
ਚਲੋ ਤੁਆਡੇ ਨਾਲ ਵੈਸੇ ਗੱਲ ਕਰਕੇ ਨਾ ਮੈਨੂੰ ਬੋਤ ਅੱਛਾ ਲੱਗਿਆ। ਤੇ ਥੋੜਾ ਜੇਹਾ ਮੈਨੂੰ ਵੀ ਕੰਮ ਸੀ ਤੇ ਮੈਂ ਵੀ ਐਕਚੁਲੀ ਤਾਂ ਜਾਣਾ ਹੈ ਤੇ ਤੇਆਰੀ ਕਰਨੀ ਐ ਕ ਤੇ ਮੈਂ ਤੁਹਾਨੂੰ ਨਾ ਫਿਰ ਕਦੀਂ ਕੋਲ ਕੋਲ ਕਰਾਂਗੀ ਤੁਸੀ ਮੈਨੂੰ ਕਰਨਾ ਜ਼ਰੂਰ ਦੁਬਾਰਾ ਕੌਲ ਤੁਆਡੇ ਨਾਲ ਗੱਲ ਕਰਨੀ ਆ ਜੇ ਮੇਨੂੰ ਥੋੜੀ ਜਿਹੀ ਹੋਰ। ਠੀਕ ਐ ਚਲੋ ਠੀਕ ਐ ਜੀ ਓਕੇ ਜੀ ਓਕੇ-ਓਕੇ ਸਾਸ ਸ਼੍ਰੀ ਅਕਾਲ ਜੀ।